ਹੈਲੋ, ਸਸ ਸ੍ਰੀ ਅਕਾਲ। ਸਸ਼ੀ ਕਾਲ, ਕੀ ਹਾਲ ਚਾਲ ਤੁਆਡੇ?
ਬਹੁਤ ਵਧੀਆ ਜੀ, ਤੁਸੀਂ ਸੁਨਾਓ ਅਪਨੇ।
ਅਪਨੇ। ਬਸ ਅਸੀਂ ਵੀ ਵਧੀਆ, ਹੋਰ ਕੀ ਕਰਦੇ ਪਏ ਸੀ।
ਬਸ ਕੁਛ ਨਈ ਬੈਠੀ ਸੀ। ਮੈਂ ਕਿਆ ਅੱਜ ਬਚਿਆ ਨੂੰ ਸਕੂਲ ਸ਼ੁਰੂ ਹੋ ਗਏ ਐ। ਅੱਜ- ਕੱਲ੍ਹ ਤੁਆਨੂੰ ਪਤਾ ਈ ਐ, ਸਿੱਖਿਆ ਕਿੰਨੀ ਜ਼ਰੂਰੀ ਚੀਜ਼ ਹੋ ਗਈ ਐ। ਜੇ ਬਿਨਾਂ ਘਰੇ ਬੱਚੇ ਛੁੱਟੀਆਂ ਮਾਰ ਕੇ ਬੈਠ ਜਾਂਦੇ ਨੇ, ਕੈਂਦੇ ਹੁਣ ਛੁੱਟੀਆਂ ਹੋ ਕੇੇ ਹੂੰ ਓ ਨਿਕਲੀਆਂ ਨੇ, ਤਾਨੂੰ ਪਤਾ ਈ ਏ ਗਰਮੀ ਦੀਆਂ, ਤੇ ਓ ਕੈਂਦੇ ਕੇ ਹੁਣ ਉਨ੍ਹਾਂ ਦਾ ਦਿਲ ਨੀ ਕਰਦਾ ਸਕੂਲ ਜਾਨ ਨੂੰ। ਪਰ ਬੋਤ ਜ਼ਰੂਰੀ ਹੋ ਗਿਆ ਨਾ ਤਾਂਨੂੰ ਵੀ ਪਤਾ ਕਿ ਸਿੱਖਿਆ ਬੋਤ ਜ਼ਰੂਰੀ ਜੇ ਸਿੱਖਿਆ ਤੋਂ ਬਿਨਾਂ ਅੱਜ ਕੱਲ੍ਹ ਕੌਨ ਪੁੱਛਦਾ। ਅੱਜ ਦਾ ਟਾਈਮ ਸੀ ਸਿੱਖਿਆ ਦਾ ਸਭ ਤੋਂ ਪੈਲਾਂ, ਜੇ ਸਿੱਖਿਆ ਹੈਗੀ ਐ, ਤੇ ਆਪਾਂ-ਆਪਾਂ ਕੁਛ ਵੀ ਕਰ ਸਕਦੇ ਆਂ, ਕਿਉਂਕਿ ਆਪਣੇ ਕੋਲ ਇੱਕ ਕੈਂਦੇ ਆ ਨਾ ਰੱਬ ਦੀ ਦਿੱਤੀ ਹੋਈ ਦੇਣ ਐ।
ਬਿਲਕੁਲ ਠੀਕ ਕਿਆ, ਮਤਲਬ ਜੇੜੀ-ਜੇੜੀ ਐਜੂਕੇਸ਼ਨ ਹੋ ਗਈ ਐ ਅੱਜ-ਕੱਲ ਦੇ ਟਾਈਮ ਚ ਓ ਸਾਡੇ ਲਈ ਬੋਤ ਜ਼ਰੂਰੀ ਹੋ ਗਈ ਐ ਤੇ ਕਿਉਂਕਿ ਪੜ੍ਹਾਈ ਦੇ ਬਗੈਰ ਤਾਂ ਤੁਹਾਨੂੰ ਪਤ ਤੈ ਅਗਰ ਆਪਾਂ ਕੁਛ ਕਰਨੈ, ਆਪਨੀ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਐ, ਓਦੇ ਲਈ ਸਾਨੂੰ ਪੜ੍ਹਾਈ ਬਹੁਤ ਜ਼ਰੂਰੀ ਹੋ ਗਈ ਹੈ ਤਾਂ ਆਪਾਂ ਜਿਵੇਂ ਆਪਾਂ ਪੜ੍ਹਦੇ ਹਾਂ ਕਿ ਉਹਦੇ ਨਾਲ ਸਾਨੂੰ ਦੇਖੋ ਕਿੰਨੀਆਂ ਅੱਛੀਆਂ- ਅੱਛੀਆਂ ਗੱਲਾਂ ਸਿੱਖ ਸਿੱਖਣ ਨੂੰ ਮਿਲਦੇ ਹੈ ਉਹ ਸਾਡੀ ਪੜ੍ਹਾਈ ਅੱਗੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਵੀ ਕਿੰਨੀ ਮਦਦ ਕਰਦੀ ਹੈ ਸਾਡੀ
ਸਹੀ ਗੱਲ ਕਹੀਏ ਬਿਲਕੁਲ ਸਹੀ ਗੱਲ ਹੈ ਕਿਉਂਕਿ ਸਿੱਖਿਆ ਮਨੁੱਖ ਨੂੰ ਕਹਿੰਦੇ ਆ ਨਾ ਗਿਆਨ ਵੀ ਦਿੰਦੀ ਹੈ ਸਮਝ ਵੀ ਦਿੰਦੀ ਹੈ। ਲੋਕਾਂ 'ਚ ਬੈਠਣ ਦਾ ਵੱਲ ਵੀ ਸਿਖਾਉਂਦੀ ਹੈ ਸਿੱਖਿਆ ਇਹੋ ਜਿਹੀ ਚੀਜ਼ ਹੈ ਜਿਹੜੀ ਆਪਾਂ ਨੂੰ ਕੁਦਰਤ ਵੱਲੋਂ ਪ੍ਰਦਾਨ ਹੁੰਦੀ ਹੈ ਜਿਹੜੀ ਆਪ ਆਪਾਂ ਆਪਦੇ ਸੂਝ- ਬੂਝ ਤੇ ਕਰਕੇ ਇਸ ਦੁਨੀਆਂ ਦੇ ਵਿੱਚ ਜੀ ਸਕਦੇ ਹਾਂ ਹਰ ਕਿਸੇ ਨਾਲ ਬੈਠ ਸਕਦੇ ਹਾਂ। ਬੋਲ ਸਕਦੇ ਆ, ਕਿਤੇ ਵੀ ਦੂਰ ਚਲੇ ਜਾਂਨੇ ਆ, ਤਾਂ ਵੀ ਸਿੱਖਿਆ ਕੰਮ ਆਂਦੀ ਐ। ਸਿੱਖਿਆ ਇਹੋ ਜੀ ਚੀਜ ਏ, ਜੇੜਾ ਆਪਾਂ ਨੂੰ ਸਹੀ ਤੇ ਗ਼ਲਤ ਚੀਜਾ ਦਾ ਕਿ, ਓਨਾਂ ਦੋਨਾਂ 'ਚ ਵੀ ਅੰਤਰ ਬਤਾਂਉਦੀ ਏ ਕਿ ਕਿਹੜਾ ਸਹੀ ਏ ਤੇ ਕਿਹੜਾ ਗ਼ਲਤ ਐ। ਏ ਚੀਜ਼ਾਂ ਵੀ ਆਪਾਂ ਸਿੱਖਿਆ ਤੋਂ ਪ੍ਰਾਪਤ ਕਰਦੇ ਆ। ਸਿੱਖਿਆ ਵਿਅਕਤੀ ਨੂੰ ਅੰ-ਅੰਦਰੋਂ ਤੱਕ ਆਤਮ ਵਿਸ਼ਵਾਸ ਵਧਾਂਦੀ ਏ ਜੈ ਸਿੱਖਿਆ ਹੈਗੀ ਏ ਓਨਾ ਦੇ ਅੰਦਰ।
ਬਿਲਕੁਲ, ਬਿਲਕੁਲ, ਬਿਲਕੁਲ। ਦੇਖੋ ਓ ਸਿਕਸ਼ਾ ਦੇ ਤਾਂ ਤੁਹਾਨੂੰ ਪਤਾ ਈ ਐ ਕਿੰਨੇ ਕੁ ਸਾਨੂੰ ਬੈਨੀਫਿਟ ਐ। ਸਾਨੂੰ ਆਪਾਂ ਕੋਈ ਕੰਮ ਕਰਨੈ, ਆਪਾਂ ਪ ਇੱਕ ਦੇਖੋ ਪੜਾ ਲਿਖ ਔਖਾ ਬੰਦਾ ਹੁੰਦੈ, ਓਹਨੂੰ ਪੜ੍ਹਾਈ ਹੁੰਦੀ ਐ ਤਾਂ ਅੱਜ-ਕੱਲ ਦਾ ਦੇਖੋ ਔਨਲਾਈਨ ਬਿਜ਼ਨਸ ਵੀ ਕਿੰਨਾ ਹੋ ਗਯੈ, ਓ ਆਪਾਂ ਪੜ੍ਹੇ ਲਿਖੇ ਹੁੰਦੇ ਆਂ। ਤਾਂ ਆਪਾਂ ਨੂੰ ਨੌਲੇਜ ਹੁੰਦੀ ਐ ਤਾਂ ਆਪਾਂ ਓ ਵੀ ਆਪਦਾ ਚਲਾ ਸਕਦੇ ਆ ਆਪਾਂ ਓਨਲਾਈਨ। ਬਿਜ਼ਨਸ ਪਰ ਪੜ੍ਹਾਈ ਨਾਲ ਤਾਂ ਦੇਖੋ ਫਾਇਦੇ ਹੀ ਫਾਇਦੇ ਨੇ ਸਾਨੂੰ ਕੋਈ ਨੁਕਸਾਨ ਥੋੜ੍ਹੀ ਹੁੰਦਾ ਆਪਾਂ ਜਿਵੇਂ ਕਿਥੇ ਕਿੱਥੇ ਜਾਣਾ ਹੈ ਆਪਾਂ ਟ੍ਰੇਨ ਵਿੱਚ ਬੈਠੇ ਅਧਿਆਪਕ ਸਾਡੇ ਕੋਲ ਕਿਤਾਬ ਵਗੈਰਾ ਤਾਂ ਪੜ੍ਹਾਈ ਨਾਲ ਪੜ੍ਹ ਪੜ੍ਹਦੇ ਹਾਂ ਤਾਂ ਸਾਨੂੰ ਕਿੰਨੀ ਵਧੀਆ ਲੱਗਦੀ ਹੈ। ਕਿਤਾਬਾਂ ਵਿੱਚ
ਬਿਲਕੁਲ- ਬਿਲਕੁਲ -ਬਿਲਕੁਲ ਸਹੀ ਗੱਲ ਕਿਉਂਕ ਫਰੀ ਟਾਈਮ ਮੈਂ ਬੈਠੇ ਹਾਂ ਆਪਾਂ ਕਿਉਂਕਿ ਆਪਾਂ ਲੋਕ ਆਪਾਂ ਨੂੰ ਕੋਈ ਜਾਣਦਾ ਨੀ ਹੈ ਜਦੋਂ ਵੀ ਆਪਾਂ ਤੁਸੀਂ ਕਹਿ ਰਹੇ ਹੋ ਟ੍ਰੇਨ 'ਚ ਜਿਵੇਂ ਬੈਠੇ ਹੈ। ਤੇ ਆਪਾਂ ਵਧੀਆ ਆਰਾਮ ਨਾਲ ਬੈਠ ਕੇ ਆਪਣੇ ਕੋਲ ਕਿਤਾਬਾਂ ਹੁੰਦੀਆਂ ਨੇ ਜੇ ਕੋਈ ਪੜ੍ਹ ਜੇ ਬੱਚੇ ਆ ਤਾਂ ਕਿਤਾਬਾਂ ਲੈ ਕੇ ਵੀ ਪੜ੍ਹਦੇ ਆ ਤੇ ਬਹੁਤ ਵਧੀਆ ਗੱਲ ਹੈ। ਪਰ ਜਿਹੜਾ ਪਰ ਇਹ ਵੱਡੇ ਆ ਜਿਵੇਂ ਆਪਾਂ- ਆਪਾਂ ਲੈ ਲਓ ਆ ਤੇ ਆਪਾਂ ਵੀ ਅਗਰ ਕੁੱਛ ਸਿੱਖ ਰਹੇ ਹਾਂ ਨਵੀਂ ਚੀਜ਼ਾਂ ਨੂੰ ਤੇ ਉਹ ਕਿਤਾਬ ਰਾਹੀਂ ਆਪਾਂ ਨੂੰ ਸਾਰਾ ਕੁਛ ਸਿੱਖਣ ਨੂੰ ਮਿਲਦਾ ਹੈ ਅ ਪੜ੍ਹਾਈ ਨਹੀਂ ਪਰ ਦੁਨੀਆਂ ਦੇ ਵਿੱਚ ਰਹਿਣ ਦਾ ਤਰੀਕਾ ਜ਼ਰੂਰ ਮਿਲਦਾ ਹੈ ਉਥੋਂ ਸਿੱਖਿਆ ਜ਼ਰੂਰ ਆਪ ਆਪ ਲੈਂਣੇ ਹਾਂ ਕਿਉਂਕਿ ਵਿਅਕਤੀ ਇਹਦੇ ਕਹਿੰਦੇ ਆ। ਚੰਗੀਆਂ ਆਦਤਾਂ ਬੁਰੀਆਂ ਆਦਤਾਂ ਵੀ ਆਪਾਂ ਇੱਕ ਦੂਜੇ ਤੋਂ ਸਿੱਖਦੇ ਹਾਂ। ਕਹਿੰਦੇ ਆ ਕਿ ਕਿਉਂਕਿ ਇਹ ਇਹਨਾਂ ਦੇ ਨੈਕ ਇਹ ਆਪਣੇ ਅੰਦਰੋਂ ਹੀ ਪ੍ਰਾਪਤ ਹੁੰਦੀਆਂ ਨੇ ਇਹ ਚੀਜ਼ਾਂ ਬਣਦੀਆਂ ਨੇ ਜਿਵੇਂ ਕਹਿ ਲਓ ਸਿੱਖਿਆ ਮਨੁੱਖ ਦੇ ਜੀਵਨ ਚ ਸਫਲਤਾ ਦੀ ਪ੍ਰਾਪਤੀ ਦਾ ਇੱਕ ਕਿਤੇ ਕਾਰਨ ਹੈ ਜਿਹਨੂੰ ਕਿ ਜਿਵੇਂ ਜਿਹਦੇ ਨਾਲ ਆਪਾਂ ਨੂੰ ਰੁਜ਼ਗਾਰ ਵੀ ਖੁੱਲਦੇ ਨੇ ਆਪਣੀਆਂ ਹਰ ਚੀਜ਼ਾਂ ਦੇ ਹਰ ਮੌਕੇ ਮਿਲਦੇ ਨੇ ਆਪਾਂ ਨੂੰ ਜੇ ਆਪਾਂ ਅੱਛੇ ਅੱਛੇ ਪੜ੍ਹੇ ਹੋਵਾਂਗੇ ਅੱਛੇ ਸਕੂਲਾਂ ਚ ਵਧੀਆ ਆਪਣੇ ਮਾਂ ਪਿਓ ਨੇ ਆਪਾਂ ਨੂੰ ਪੜ੍ਹਾਇਆ ਹੈ ਜਿਵੇਂ ਆਪਾਂ ਉਹਨਾਂ ਦਾ ਉਹਨਾਂ ਦੇ ਆਪਣੇ ਮਾਂ ਪਿਓ ਨੂੰ ਫਲ ਦੇਵਾਂਗੇ ਕਿਉਂਕਿ ਉਹਨਾਂ ਨੂੰ ਆਪਾਂ ਉਹਨਾਂ ਨੇ ਪੈਸਾ ਲਾਇਆ ਆਪੱ ਦਾ ਮੂੰਹ ਬੰਦ ਕਰਕੇ ਆਪਾਂ ਨੂੰ ਪੜ੍ਹਾਇਆ ਤੇ ਜਦੋਂ ਆਪਾਂ ਪੜ੍ਹ ਕੇ ਆਪਾਂ ਉਹਨਾਂ ਨੂੰ ਨਤੀਜਾ ਦੇਵਾਂਗੇ ਤੇ ਆਪਣੇ ਮਾਂ ਪਿਓ ਆਪਣੇ ਖਾ ਆਪਣੇ ਕਹਿੰਦੇ ਪੂਰੇ ਪਰਿਵਾਰ ਦੇ ਵਿੱਚ ਕਿੰਨੀ ਖੁਸ਼ੀਆਂ ਹੁੰਦੀਆਂ ਨੇ ਉਹ ਹਰ ਕੋਈ ਪੁੱਛਦਾ ਹੈ। ਕਿ ਬਈ ਤੁਹਾਡੇ ਕਿੰਨੇ ਪਰਸੈਂਟ ਤੁਹਾਡੇ ਨੰਬਰ ਆਏ ਨੇ ਤੇ ਕਿੰਨਾ ਸੋਹਣਾ ਲੱਗਦਾ। ਉਹੀ ਕਹਿੰਦੇ ਜਦੋਂ ਫਿਰ ਆਪਣੇ ਰੁਜ਼ਗਾਰ ਵੀ ਖੁੱਲ ਜਾਂਦੇ ਨੇ ਅੱਗੋਂ ਜਿਵੇਂ -ਜਿਵੇਂ ਆਪਣੀ ਉਮਰ ਵੱਧ ਜਾਂਦੀ ਹੈ। ਤੇ ਆਪਣੇ ਰੁਜ਼ਗਾਰ ਦੇ ਵੀ ਸਾਧਨ ਮਿਲਦੇ ਜਾਂਦੇ ਆ।
ਬਿਲਕੁਲ- ਬਿਲਕੁਲ, ਅੱਜ ਕੱਲ੍ਹ ਤਾਂ ਦੇਖੋ ਪੜ੍ਹਾਈ ਵਿੱਚ ਕਿੰਨੀ ਜ਼ਰੂਰੀ ਹੋ ਗਈ ਹੈ। ਆਪਾਂ ਬੱਚਿਆਂ ਨੂੰ ਸਕੂਲ ਐਡਮਸ਼ਨ ਕਰਾਂਦੇ ਨੇ ਅੱਜ ਕੱਲ ਤੁਸੀਂ ਵੇਖਿਆ ਹੋਏਗਾ। ਕਿ ਮਾਂ ਬਾਪ ਦਾ ਵੀ ਇੰਟਰ ਵੀ ਹੁੰਦਾ ਹੈ। ਕਿ ਪੁੱਛਦੇ ਨੇ ਕਿ ਤੁਸੀਂ ਵੀ ਕਿੰਨੇ ਪੜ੍ਹੇ ਲਿਖੇ ਹੋ। ਸਾਰਾ ਕੁਛ ਔਰ ਆਪਾਂ ਕਿਥੇ ਆਪਾਂ ਜੋਬ ਵਗੈਰਾ ਲਈ ਵੀ ਜਾਂਦੇ ਹਾਂ। ਉਹਦੇ ਲਈ ਵੀ ਸਾਨੂੰ ਪੜ੍ਹਾਈ ਕਿੰਨੀ ਜ਼ਰੂਰੀ ਹੋਓ। ਗਈ ਆ ਅੱਜ ਕੱਲ੍ਹ ਦੇ ਟਾਈਮ ਚ ਔਰ ਜਿਵੇਂ ਆਪਾਂ ਕੋਈ ਕੰਮ ਕਰਨਾ ਉਹਦੇ ਬਾਰੇ ਵਿੱਚ ਅਗਰ ਆਪਾਂ ਪੜ੍ਹੇ ਲਿਖੇ ਹੁੰਦੇ ਹਾਂ ਤਾਂ ਆਪਾਂ ਔਨਲਾਈਨ ਵੀ ਉਹਦੇ ਬਾਰੇ ਵਿੱਚ ਕੁਛ ਜਾਣਕਾਰੀ ਕੁੱਛ ਪਤਾ ਸਾਨੂੰ ਪਤਾ ਲੱਗ ਕਰਨਾ ਹੁੰਦਾ ਹੈ ਤਾਂ ਆਪਾਂ ਪੜ੍ਹੇ ਲਿਖੇ ਹੁੰਦੇ ਆ ਤਾਂ ਆਪਾਂ ਔਨਲਾਈਨ ਵੀ ਉਹ ਉਹਦੇ ਬਾਰੇ ਵਿੱਚ ਅ ਕੁੱਛ ਵੀ ਆ ਅੱਜ ਕੱਲ ਤਾਂ ਗ ਗੂਗਲ ਵਗੈਰਾ ਹੈ ਸਭ ਕੁਛ ਹੈ ਉਹਦੇ ਵਿੱਚ ਸਰਚ ਕਰ ਸਕਦੇ ਹ ਉਹ ਜਾਣ ਸਕਦੇ ਹ ਕਿ ਆਪਾਂ ਨੂੰ ਕੀ ਜਾਂ ਕੰਮ ਕਿਵੇਂ ਕਰਦਾ ਹੈ ਰ ਦੇਖੋ ਇੱਕ ਪੜ੍ਹਾ ਲਿਖਾ ਜਿਹੜਾ ਇਨਸਾਨ ਹੁੰਦਾ ਤੇ ਤੁਂ ਵੇਖਿਆ ਹੀ ਹੋਏਗਾ ਉਹ ਆਪਦੇ ਆਪ ਦੀ ਤਰੱਕ ਕੀ ਕਰਦਾ ਹੈ ਤੇ ਨਾਲ ਨਾਲ ਆਪਦੇ ਸਮਾਜ ਦੀ ਵੀ ਲਈ ਵੀ ਕਿੰਨਾ ਕੁਛ ਕਰਦਾ ਆਪ ਮ ਗ ਹਮ ਤਾਂ ਜ਼ਰੂਰੀ ਹੈ ਪੜ੍ਹਾ ਇੱਕ ਪੜ੍ਹਾ ਲਿਖਾ ਇਨਸਾਨ ਹੀ ਤੁਸੀਂ ਵੇਖਿਆ ਹੋਏਗਾ ਕਿ ਉਹ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਪੜ੍ਹਾਈ ਨਾਲ ਹੀ ਇਨਸਾਨ ਆਪਦੇ ਘਰ ਦੇ ਹਾਲਾਤ ਵੀ ਵਧੀਆ ਬਣਾ ਸਕਦਾ ਹੈ
ਸਹੀ ਗੱਲ ਕੀਤੀ ਬਿਲਕੁਲ ਤਾਂਸੀਹੀ ਬਿਲਕੁਲ ਸਹੀ ਗੱਲ ਕੀਤੀ ਕਿਉਂਕਿ ਆਪਣੇ ਪੈਰਾਂ ਤੇ ਖੜੇ ਹੋਣਾ ਬਹੁਤ ਜ਼ਰੂਰੀ ਹੈ ਇਹ ਚੀਜ਼ ਅਮੀਰ ਹੋਏ ਗਰੀਬ ਹੋਏ ਹਰ ਬੱਚੇ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਕਹਿੰਦੇ ਇਹ ਸਮਾਨ ਅਧਿਕਾਰ ਦੇਣਾ ਬਹੁਤ ਜ਼ਰੂਰੀ ਹੈ। ਇਸ ਸਮਾਜ ਨੂੰ ਹਰ ਹਰ ਇੱਕ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਹਰ ਚੀਜ਼ ਦੇ ਵਿੱਚ ਏਕਤਾ ਮੰਨਨੀ ਚਾਹੀਦੀ ਹੈ। ਕਿ ਸਿੱਖਿਆ ਲਈ ਸਮਾਜ ਦੇ ਲਈ ਸਿੱਖਿਆ ਬਹੁਤ ਜ਼ਰੂਰੀ ਹੈ। ਬਹੁਤ ਅਹਿਮ ਚੀਜ਼ ਹੈ। ਕਹਿ ਲਓ ਕਿ ਕਿਉਂਕਿ ਇਹ ਚੀਜ਼ਾਂ ਆਪਣੇ ਅੰਦਰ ਨੂੰ ਅੰਦਰ ਤੋਂ ਬਣਦੀਆਂ ਨੇ ਆਤਮਾ- ਆਤਮ ਆਪਣਾ ਨਿਰਭਰ ਹੁੰਦਾ ਹੈ। ਜਿੰਹਦੇ ਨਾਲ ਆਪਾਂ, ਕਿਉਂਕਿ ਮ ਆਪਾਂ ਮਨੁੱਖ ਕੋਈ ਵੀ ਇਨਸਾਨ ਹੈ। ਕਿ ਆਪ ਅਗਰ ਆਤਮ ਨਿਰਭਰ ਹੋਏਗੀ ਤਾਂ ਹੀ ਆਪਾਂ ਸਿੱਖਿਆ ਦੀ ਪ੍ਰਾਪਤੀ ਕਰ ਸਕਾਂਗੇ। ਕਿਉਂਕਿ ਆਪਣਾ ਅੰਦਰ ਮਨ ਕਰੇਗਾ। ਕਿ ਆਪਾਂ ਪੜ੍ਹਨਾ ਆਪਾਂ ਉਸ ਲਾਈਨ ਜਾਣਾ ਆਪਾਂ ਆਪਾਓਸ ਲਾਈਨ ਜਾਣਾ ਕਿਤੇ ਵੀ ਜਾਣਾ ਤੇ ਆਪਾਂ ਸਭ ਚੀਜ਼ ਉਹ ਚੀਜ਼ਾਂ ਆਪਣੇ ਅੰਦਰੋਂ ਬਣਦੀਆਂ ਨੇ। ਤੇ ਉਹ ਕਹਿੰਦੇ ਜਦੋਂ ਆਪਣੇ ਕੋਲ ਹਰ ਆਪਾਂ ਅੱਛੀ ਪੜ੍ਹਾਈ ਕਰ ਰਹੇ ਹਾਂ। ਅੱਛੀ ਵਧੀਆ ਸਿੱਖਿਆ ਲੈ ਰਹੇ ਹਾਂ। ਤੇ ਆਪਣੇ ਹਰ ਚੀਜ਼ ਦੇ ਰੋਜ਼ਗਾਰੀ ਦੇ ਵਧੀਆ ਤੋਂ ਵਧੀਆ ਆਪਾਂ ਨੂੰ ਮੌਕੇ ਪ੍ਰਦਾਨ ਹੁੰਦੇ ਹੈ। ਸਿੱਖਿਆ ਇਹੋ ਜਿਹੀ ਚੀਜ਼ ਹੈ। ਜਿੱਥੇ ਆਪਾਂ ਨੂੰ ਸਫਲਤਾ ਮਿਲਣੀ ਹੀ ਮਿਲਣੀ ਹੈ। ਮਨੁੱਖ ਕਿਤੇ ਵੀ ਚਲਾ ਜਾਵੇ ਉਹਨੂੰ ਹਰ ਜਗ੍ਹਾ ਤੋਂ ਸਿੱਖਿਆ ਵਧੀਆ ਲਿੱਤੀ ਹੋਈ ਤੇ ਉਹਨੂੰ ਫਲ ਮਿਲਣਾ ਹੀ ਮਿਲਣਾ ਹੈ ਕਿਉਂਕਿ ਇਹਦਾ ਚੰਗਾ ਫਲ ਹੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੋਂ ਹਰ ਤੇ ਬੇਰੁਜ਼ਗਾਰੀ ਨੂੰ ਵੀ ਖਤਮ ਕਰ ਕਿਉਂਕਿ ਇਹ ਸਮਾਜ ਦੇ ਲਈ ਵੀ ਇੱਕ ਚੰਗਾ ਨਾਗਰਿਕ ਬਣ ਸਕਦਾ ਉਹੀ ਇਨਸਾਨ ਜਿਹੜਾ ਅੱਛਾ-ਅੱਛਾ ਸ਼ਿਕਸ਼ਕ ਹੋਗਾ।
ਬਿਲਕੁਲ-ਬਿਲਕੁਲ ਐ ਤਾ ਤੁਸੀ ਬਿਲਕੁਲ ਠੀਕ ਗੱਲ ਕਹੀ ਅੱਜ ਕੱਲ ਤਾਂ ਦੇਖੋ ਤੁਸੀ ਅਹ ਮਤਲਬ ਜੀਵੇ ਆਪਾ ਪਹਿਲਾ ਜਿਵੇਂ ਹੁੰਦਾ ਸੀ ਕਿ ਕੁੜੀਆਂ ਨੂੰ ਇੰਨਾ ਪੜ੍ਹਾਇਆ-ਲਿਖਾਇਆ ਨੀ ਜਾਂਦਾ ਸੀ। ਮੁੰਡਿਆਂ ਨੂੰ ਪੜ੍ਹਾਇਆ ਜਾਂਦਾ ਸੀ ਅੱਜ ਕੱਲ ਤਾਂ ਤੁਸੀਂ ਦੇੇਖਿਆ ਹੋਏ ਐਵੇਂ ਜਾਂ ਕੁੱਛ ਹੁੰਦਾ ਹੀ ਨੀ ਹੈ ਕਿ ਆਪਾਂ ਪੜ੍ਹੇ ਆਪਾਂ ਪੜ੍ਹੇ ਲਿਖੇ ਪੇਰੈਂਟਸ ਹੁੰਦੇ ਨੇ ਤਾਂ ਆਪਾਂ ਨੂੰ ਲੱਗਦਾ ਹੈ ਕਿ ਕੁੜੀਆਂ ਨੂੰ ਵੀ ਵਧੀਆ ਤੋਂ ਵਧੀਆ ਪੜ੍ਹਾਇਆ ਜਾਏ। ਤਾਂ ਉਹਨਾਂ ਦੇ ਨਾਲ ਉਹਨਾਂ ਦਾ ਵੀ ਕੈਰੀਅਰ ਦੇਖੋ ਕਿੰਨਾ ਵਧੀਆ ਸੈਟ ਹੋ ਜਾਂਦਾ। ਆਪਾਂ ਮਤਲਬ ਸੋਚਦੇ ਹਾ ਕਿ ਆਪਾਂ ਚਿਆਂਰ ਦੇਖੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਹੜੀ ਇੱਕ ਕੁੜੀ ਹੁੰਦੀ ਹੈ ਉਹ ਦੋ ਦ ਦੋ ਦੁਰਾਂ ਨੂੰ ਦੋ ਘਰਾਂ ਨੂੰ ਸੰਭਾਲਦੀ ਹੈ ਇੱਕ ਆਪਦੇ ਮਾਇਕੇ ਨੂੰ ਇੱਕ ਸੋ ਸਾਲ ਨੂੰ ਅਗਰ ਪੜ੍ਹੀ ਲਿਖੀ ਕੁੜੀ ਹੁੰਦੀ ਹੈ ਤਾਂ ਉਹ ਆਪਦੇ ਮਾਇਕੇ ਵਿੱਚ ਜਾ ਕੇ ਦੇਖੋ ਆਪਦੇ ਬੱਚਿਆਂ ਨੂੰ ਵੀ ਪੜ੍ਹਾ ਸਕਦੀ ਹੈ। ਪੜਾ ਲਿਖਾ ਕੇ ਕੁਛ ਬਣਾਉਂਦੀ ਹੈ ਤਾਂ ਇਹ ਤਾਂ ਮਤਲਬ ਜ਼ਰੂਰੀ ਹੁੰਦਾ ਹੈ ਕਿ ਪੜ੍ਹਨਾ ਤਾਂ ਮੈਨੂੰ ਲੱਗਦਾ ਹਰ ਕਿਸੇ ਲਈ ਬੰਦੇ ਲਈ ਬਹੁਤ ਜ਼ਰੂਰੀ ਹੈ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗ਼ਰੀਬ ਹੈ ਅੱਜ ਕੱਲ੍ਹ ਤਾਂ ਗੌਰਮੈਂਟ ਤੁਸੀਂ ਦੇਖ ਖਿਆਏਗਾ ਜਿਹੜੇ ਗ਼ਰੀਬ ਬੱਚੇ ਹੁੰਦੇ ਨੇ ਓਦਾਂ ਉਹਨਾਂ ਲਈ ਵੀ ਸ਼ਿਕਸ਼ਾ ਵਿੱਚ ਤੁਸੀਂ ਵੇਖਿਆ ਹੋਏਗਾ ਕਿੰਨੀ ਜ਼ਿਆਦਾ ਫੈਸਿਲਿਟੀਆ ਦੀ।
ਮਿਲਦੀਆਂ ਹੀ ਏ ਮਿਲਦੀਆਂ ਬਿਲਕੁਲ ਸਹੀ ਗੱਲ ਕੀਤੀ ਤੁਸੀਂ ਬਿਲਕੁਲ ਤੁਸੀਂ ਗੱਲ ਕੀਤੀ ਨਾ ਜਿਵੇਂ ਕੁੜੀਆਂ ਦੀ ਤੇ ਕੁੜੀਆਂ ਦੀ ਗੱਲ ਤੇ ਲੋ ਗੱਲ ਜੋਤੀ ਜਾਵੇ। ਕੁੜੀਆਂ ਨੂੰ ਪੜ੍ਹਾਉਣਾ ਅੱਜ ਦੇ ਟਾਈਮ ਚ ਇੰਨਾ ਜ਼ਰੂਰੀ ਹੋ ਗਿਆ ਹੈ। ਕਿ ਜਦੋਂ ਕੋਈ ਜਦੋਂ ਵਿਆਹ ਕੇ ਜਾਂਦੀਆਂ ਨੇ ਤੇ ਪਤਾ ਨੀ ਆਪਾਂ ਨੂੰ ਕਿਹੋ ਜਿਹਾ ਘਰ ਹੁੰਦਾ ਮਾਂ ਪਿਓ ਤਾਂ ਹਰ ਕੋਈ ਵਧੀਆ ਘਰ ਹੀ ਲੱਭਦਾ। ਜੋ ਵੀ ਮਾਂ-ਪਿਓ ਵਧੀਆ ਕਰਦਾ ਸੋਚਦਾ ਆਪਣੇ ਬੱਚੇ ਲਈ। ਪਰ ਪਤਾ ਨੀ ਨਾ ਜੇ ਅੱਜ ਉਹ ਪੜ੍ਹੀ ਲਿਖੀ ਹੋਏਗੀ ਕੱਲ ਜੇ ਉਹਨੂੰ ਬੇ ਘਰ ਕਰ ਵੀ ਦਿੱਤਾ ਤੇ ਕੁੜੀ ਆਪਦੇ ਪੈਰਾਂ ਤੇ ਖੜੀ ਹੋਏਗੀ। ਉਹ ਕੁਛ ਵੀ ਕਰ ਸਕਦੀ ਹੈ ਕਿਉਂਕਿ ਪੜ੍ਹਨ ਦਾ ਇਹੀ ਕਾਰਨ ਹੈ। ਕਿ ਉਹਦੇ ਲਈ ਹਰ ਰਸਤਾ ਖੁੱਲ ਜਾਏਗਾ ਉਹਦੇ ਵਾਸਤੇ ਜ਼ਿੰਦਗੀ ਦੇ ਵਿੱਚ। ਔਰ ਸਾਹਮਣੇ ਵਾਲੇ ਨਾਲ ਮੁਕਾਬਲਾ ਵੀ ਕਰ ਸਕਦੀ ਹੈ ਕਿ ਕਿਉਂਕਿ ਜੇ ਤੂੰ ਉਹ ਜੇ ਉਹ ਸਹੀ ਹੈ
ਬਿਲਕੁਲ
ਇਸ ਲਈ ਉਹੀ ਕਹਿੰਦੇ ਹੈ ਸਿੱਖਿਆ ਇੱਕ ਇਹੋ ਜਿਹਾ ਖਜਾਨਾ ਹੈ ਜੋ ਹਰ ਮਨੁੱਖ ਲਈ ਕਹਿੰਦੇ ਹੈ ਜ਼ਰੂਰੀ ਹੈ। ਜਿਵੇਂ ਕਹਿੰਦੇ ਆ ਜੀਵਨ ਦੇ ਵਿੱਚ ਇੱਕ ਰੋਸ਼ਨੀ ਲਿਆਉਣੀ ਹੈ ਨਾ ਉਵੇਂ ਹੀ ਇੱਕ ਸਿੱਖਿਆ ਹੈ ਆਪਣੇ ਲਈ। ਉਹਦੀ ਰੋਸ਼ਨੀ ਆਪਣੇ ਅੰਦਰ ਆਉਣੀ ਬਹੁਤ ਜ਼ਰੂਰੀ ਹੈ ਇਹ ਮਨੁੱਖ ਦੇ ਲਈ ਇਕ ਸਮਾਜ ਦੇ ਲਈ ਉਹ ਚੰਗਾ ਨਾਗਰਿਕ ਵੀ ਤਾਂ ਹੀ ਬਣਦਾ ਤਾਂ ਹੀ ਬਣਨ ਚ ਉਹਦੀ ਮਦਦ ਕਰਦਾ ਜਿਹੜੀ-ਜਿਹੜੀ ਸਿੱਖਿਆ ਪ੍ਰਾਪਤ ਕੀਤੀ ਹੁੰਦੀ ਹੈ। ਕਿ ਸਿੱਖਿਆ ਦੀ ਕਦਰ ਕਰਨਾ ਅੱਜ ਤੋਂ ਜੇ ਆਪਾਂ ਸਿੱਖਾਂਗੇ ਤਾਂ ਕਹਿੰਦੇ ਹਰ ਬੱਚੇ ਨੂੰ ਸਿੱਖਿਆ ਨੂੰ ਪ੍ਰੇਰਿਤ ਕੀਤਾ ਜਾਏਗਾ ਤਾਂ ਹੀ ਉਹ ਸਿੱਖਿਆ ਪ੍ਰਾਪਤ ਕਰਨਗੇ ਤਾਂ ਹੀ ਉਹ ਅੱਗੇ ਵਧ ਣਗੇ ਤੇ ਸਿੱਖਿਆ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦੇ ਟੈਮ ਚ ਭਵਿੱਸ਼ ਬਣਾਣਾ ਆਪਣਾ ਆਉਣ ਵਾਲਾ ਭਵਿੱਖ ਨੂੰ ਉਜਵਲ ਕਰਨਾ ਤੇ ਉਹਦੇ ਲਈ ਸਿੱਖਿਆ ਹੋਣੀ ਬਹੁਤ ਜ਼ਰੂਰੀ ਕਿਉਂਕਿ ਇਹ ਤੁਹਾਡੇ ਨੈਤਿਕ, ਸਮਾਜਿਕ ਆਰਥਿਕ ਹਰ ਚੀਜ਼ਾਂ ਨੂੰ ਮਜ਼ਬੂਤ ਬਣਾਉਂਦੀ ਹੈ ਕਿਉਂਕਿ ਇਹ ਤੁਹਾਡੇ ਅੰ ਅੰਧ ਵਿਸ਼ਵਾਸ ਜਿਹੜੇ ਤੁਸੀਂ ਅਗਿਆਨਤਾ ਦੇ ਵਿੱਚ ਜਾਂਦੇ ਹੋ ਉਹਨਾਂ ਤੋਂ ਵੀ ਦੂਰ ਕਰੇਗੀ ਤੁਹਾਨੂੰ, ਕਿਉਂਕਿ ਜੇ ਤੁਹਾਡੇ ਤੁਸੀਂ ਸਮਝਦਾਰ ਹੋੋਂਗੇ, ਪਰ ਅੱਛੀ ਸਿੱਖਿਆ ਲਿੱਤੀ ਹੋਏਗੀ ਇਹ ਤੁਹਾਡੇ ਹਰ ਚੀਜ਼ ਦੇ ਰਸਤੇ ਖੋਲੇਗੀ
ਬਿਲਕੁਲ-ਬਿਲਕੁਲ ਠੀਕ ਆ ਤੁਸੀਂ ਪੜ੍ਹਾਈ ਤਾਂ ਦੇਖੋ ਅੱਜ ਕੱਲ੍ਹ ਦੇ ਟਾਈਮ 'ਚ ਹਰ ਕਿਸੇ ਲਈ ਜ਼ਰੂਰੀ ਹੋ ਗਈ ਹੈ ਤਾਂ ਮੈਨੂੰ ਤਾਂ ਇਹੀ ਲੱਗਦਾ ਹੈ ਕਿ ਆਪਾਂ ਨੂੰ ਮਤਲਬ ਲੋਕਾਂ ਨੂੰ ਵੀ ਇਸ ਚੀਜ਼ ਬਾਰੇ ਦੱਸਣਾ ਚਾਹੀਦਾ, ਤੇ ਆਪਾਂ ਵੀ ਮਿਲ ਕੇ ਇੱਕ ਦੂਜੇ ਨੂੰ ਮਤਲਬ ਦੱਸਾਂਗੇ ਤਾਂ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਕਿ ਮਤਲਬ ਜਿਹੜੀ ਪੜਾਈ ਹੈ ਅੱਜ ਕੱਲ੍ਹ ਦੇ ਟਾਈਮ 'ਚ ਕਿੰਨੀ ਜ਼ਰੂਰੀ ਹੋ ਗਈ ਹੈ ਸਾਡੇ ਲਈ, ਤਾਂ ਆਪਾਂ ਆਪਦੇ ਬੱਚਿਆਂ ਨੂੰ ਵੀ ਇਹਦੀ ਇੰਪੋਰਟੈਂਟ ਦੱਸਾਂਗੇ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਕੱਟਦੋ ਤੁਸੀਂ, ਕੋਲ ਨਹੀਂ ਕੱਟ ਰਹੇ ਜੀ
ਫਿਰ ਨੀ ਕੱਟ ਰਹੀ